ਹੋ ਕੀ ਵਧੀਆ ਵਧੀਆ ਹੋਰ ਕੀ ਕਰਦੇ ਸੀ
ਕੁਛ ਨੀ ਬਸ ਬੈਠੀ ਸੀ ਤੁਸੀਂ ਦੱਸੋ
ਬਸ ਕੁੱਝ ਨੀ ਮੈਂ ਵੀ ਬੈਠੀ ਸੀ ਗਰਮੀ ਬਹੁਤ
ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜਿਆਦਾ ਗਰਮੀ ਹੈ ਬਸ ਚਲਾ ਕੇ ਬੈਠੇ ਰਹੋ ਪੂਰਾ ਬਸ ਤੇਰੀ ਬੰਦ ਕਰ ਦਿ
ਹੋਰ ਛੁੱਟੀਆਂ ਪੈ ਗਈਆਂ ਅੱਛਾ ਅੱਛਾ ਤੇ ਟਿਊਸ਼ਨ ਦੀਆਂ
ਟਊਸ਼ਨ ਬਸ ਯਾਰ ਟਿਊਸ਼ਨ ਦਾ ਕੀ ਕਰਾਂ ਮੈਂ ਊਸ਼ਨ ਨੂੰ ਪੜ੍ਹਾਉਣੀ ਹੜ ਛੁੱਟੀ ਤੁਡੀ ਨਾ ਆਜ਼ ਕੰਨੀਲਿਆ ਕਰੋ
ਅੱਛਾ ਕੋਈ ਨਾ ਹੋਰ
ਹੋਰ ਦੱਸ ਹਾਂਜੀ ਹਾਂਜੀ ਹੁਣ ਪ੍ਰੋਪਰ ਆ ਰਹੀ ਹੈ ਹਾਂਜੀ ਹੋਰ ਕੀ ਖਾਦਾ ਅੱਜ
ਅਜ ਦਾਲ
ਅੱਛਾ ਅੱਛਾ ਮੈਂ ਤਾਂ ਅੱਜ ਪਾਪੀ ਘਰ ਗਈ ਸੀ ਬਸ ਉਓਧਰ ਹੀ ਉਹਨੇ ਬੀਲਾ ਮੰਗਵਾਆ ਸੀਗਾ ਤੇ ਉਹਨਾਂ ਦੇ ਮੁੰਡੀ ਤਬੀਅਤ ਖ਼ਰਾਬ ਸੀਗੀ
ਹਾਂਜੀ ਤੁਸੀਂ ਕਹਿ ਰਹੇ ਸੀ ਮੇਰੀ ਤਬੀਅਤ ਖਰਾਬ ਹੈ ਫਿਰ ਤੁਸੀਂ ਬਾਹਰ ਦੀਆਂ ਆਈਟਮਾਂ ਖਾ ਰਹੇ ਹੋ ਬਦਾ ਕਹਿੰਦਾ ਨੀ ਗੈਸ ਵੀ ਬਣ ਜਾਂਦੀ ਕਰਕੇ ਨਾ
ਹਾਂਜੀ ਹੋਰ ਤਾਂ ਸਭ ਠੀਕ ਤੁਸੀਂ ਦੱਸੋ ਦਸ ਜੂਨ ਨੂੰ ਲਾਸਟ ਹੈ ਮੇਰੇ ਦੋ ਪੇਪਰ ਲਾਸਟ ਹੈਗੇ ਨੇ
ਚਲੋ ਵਧੀਆ ਮਿਲ
ਇੱਕ ਦਸ ਜੂਨ ਨੂੰ ਹ ਹਾਂਜੀ ਹੋਰ ਤਾਂ ਸਭ ਠੀਕ ਬਸ ਪਤਾ ਨੀ ਮੰਮੀ ਕਰੇਲੇ ਕਰੂਲੇ ਬਣਾ ਦੇਗੀ
ਤੇਰੇਲੇ ਅ ਮੈਂ ਖ ਲੈਂ
ਅੱਛਾਾ
ਮੈਨੂੰ ਇੰਨੇ ਸਵਾਦ ਲੱਗੇ ਹੁਣ ਮੈਂ ਮੰਗਦੀ ਹਾਂ ਰੋਜ਼ ਰੋਜ਼ ਵੀ ਨਹੀਂੀ ਖਾਣੇ ਚਾਹੀਦੇ ਨਾ ਗਰਮ ਕਰਦੇ ਆ ਫੂਲ ਨ ਗਏ ਤੁਸੀਂ
ਨਹੀਂ ਵ ਕਿੱਧਰੇ ਵੀ ਨੀ ਗਈ ਇੰਨੀ ਟੈਨਿੰਗ ਹੋ ਜਾਂਦੀ ਪੂਲ ਵਗੈਰਾ ਜਾ ਕੇ ਜਿਹੜਾ ਸ਼ੈੱਡ ਏਰੀਆ ਹੁੰਦਾ ਉੱਧਰ ਪਾਣੀ ਵੀ ਸਹੀ ਹੁੰਦਾ। ਹਾਂ ਪਾਣੀ ਨਾਲ ਵੀ ਨਾ ਵਾਲ ਵੀ ਖਰਾਬ ਹੋ ਜਾਦੇ ਝੜ੍ਹਦੇ
ਮਨ ਕਰਦਾ ਠੰਡੇ ਇਲਾਕੇ ਘੁੰਮ ਘੁੰਮ ਲਈਏ ਬਟ ਉਹ ਅਸੀਂ ਸੋਚਦੇ ਹਾਂ ਕਿ ਇਨਾ ਪੈਸਾ ਲਾਣਾ ਇਸ ਤੋਂ ਵਧੀਆ ਇਸ ਚੀਜ਼ ਦੇ ਥੱਲੇ ਬੈ ਜਾ ਉਹ ਬਾਹਰ ਵੀ ਦੇਣੇ ਹੀ ਹੈ ਪੈਸੇ। ਤੇ ਹੁਣ ਇਸ ਚੀਜ਼ ਦੇ ਦਿਓ ਬੇਲ ਸਾਰ
ਸਹੀ ਗਾਲੇ ਆਪਣੇ ਘਰ ਵਰਗੀ ਰੀਸ ਏ ਚ ਬੈਠ ਜੋ ਮਰਜੀ ਖਣਾ ਹਾਂ ਇਹ ਤਾਂ ਹੈ ਹਾਂਜੀ ਹਾਂਜੀ ਸਕੂਨ ਤਾਂ ਤਾਂ ਰਿਹਾ ਕੀ ਹਦਾ ਹੋਰ ਤਾਂ ਸਭ ਠੀਕ ਹੈ ਬਸ ਵਧੀਆ।
ਹੂੰ ਚਲੋ ਵਧੀਆ ਹੀ ਹੋਣਾ ਚਾਹੀਦਾ।
ਹੋਰ
ਹੋਰ ਸਭ ਵਧੀਆ ਇਥੇ ਨਾ ਯਾਤਰਾ ਲੈ ਕੇ ਜਾਂਦੇ ਨੇ ਅੰਬਰਸਰ
ਤੁਹਾਡੇ ਗੁਰਦੁਆਰੇ ਵਾਲੇ ਅੱਛਾ ਅੱਛਾ ਅੱਛਾ।
ਪੋਰਟ ਫੋਟੋ ਹੁੰਦੀ ਹੈ ਤੇ ਅਧਾਰ ਕਾਰਡ ਹੁੰਦਾ ਹੈ ਉਹ ਓਦੇ ਨਾਲ ਹੀ ਜਾਂਦੇ ਆ ਉਹ ਜਰੂਰੀ ਆ ਮੇਨ
ਸਾਡੇ ਤਾਂ ਹੇਮਕੁੰਟ ਸਾਹਿਬ ਲੈ ਕੇ ਜਾ ਰਹੇ ਨੇ ਉਹ ਵੀ ਬਾਬਾ ਅਮਨਦੀਪ ਸਿੰਘ ਜੀ ਆ ਰਹੇ ਨੇ ਉਹ ਲੁਧਿਆਣੇ ਵਾਲੇ ਤਾਂ ਉਹ ਲੈ ਕੇ ਜਾ ਰਹੇ ਨੇ ਬਸ ਉਹ
ਉਹਨਾ ਨੇ ਉੱਥੇ ਕੀਰਤਨ ਕਰਨਾ
ਉਹਨਾਂ ਨੇ ਨਾ ਬਾਬ ਉਓਧਰ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਕਰਨਾ
ਅੱਛਾ ਅੱਛਾ ਹੋਰ ਸੂਟ ਸੂਟ ਲਿੱਤੇ
ਹਾਲੇ ਤਾਂਹਾਡੀ ਆ ਮੈਂ ਹੋ ਵੀ ਪੁੱਛਿਆ ਐ। ਮਹਿੰਗੇ ਬਹੁਤ ਦੱਸ ਰਹੇ ਨੇ ਸੂਟ ਇੱਕ ਬਾਈ ਸੌ ਕੁਛ ਦਾ ਇੱਕ ਬਤੀ ਸੌ ਕੁਛ ਦਾ ਨ ਇੱਕ ਅਠਾਈ ਸੌ ਕੁਛ ਦਾ ਇੱਕ ਬੱਤੀ ਸੌ ਕੁਛ ਦਾ
ਟਾਈਮ ਨਹੀਂ ਜਦੋਂ ਮੈਂ ਆ ਰਹੀ ਸੀ ਮੈਂ ਮਾਰਕੀਟ ਗਈ ਸੀ ਨਾ ਤੇ ਫਿਰ ਫਿਰ ਮੈਂ ਕਿਹਾ ਚਲੋ ਆਉਂਦੇ ਟਾਈਮ ਪੁੱਛ ਲੂਗੀ ਬਟ ਉਹਨਾਂ ਨੇ ਸ਼ੋਪ ਵੀ ਵਧਾਤੀ ਸੀਗੀ ਤੇ ਇਸ ਕਰਕੇ ਫਿਰ ਮੈਂ ਰਹਿਗੀ ਹੁਣ ਮੈਂ ਪੁੱਛੂਗੀ ਜਾਊਗੀ ਤੇ
ਹਾਂ ਹਾਂ ਪੁੱਛਣਾ ਮੈਨੂੰ ਵੀ ਦੱਸਣਾ ਕਿੱਦਾਂ ਦੀ ਸ਼ੋਪ ਹੈ ਕਿੱਦਾਂ ਦਾ ਕਲੈਕਸ਼ਨ ਹੈ
ਓਨਲਾਈਨ ਵੀ ਹੋਣਗੇ ਉਹਨਾਂ ਦੇ ਨਾ ਮੈਂਬਰਸ ਮਤਲਬ ਐਡ ਗਰੁੱਪ ਦੇ ਤੇ ਮੈਂ ਪੁੱਛ ਲਾਂਗੀ ਤੁਹਾਨੂੰ ਵੀ ਐਡ ਕਰਵਾ ਦਗੀ
ਗਰੁੱਪ ਚ ਤਾਂ ਮੈਂ ਐਡ ਹੈਗੀ ਹਾਂ ਸਾਡੇ ਨਾ ਸਾਹਮਣੇ ਵਾਲ ਹੀ ਹੈਗੇ ਨੇ ਭਾਬੀ ਉਹ ਕਰਕੇ ਕਿਨ
ਆਾਂ ਇੱਕ ਦੋ ਵਾਰੀ ਤੁਸੀਂ ਮੈਨੂੰ ਭੇਜੇ ਵੀ ਸੀਗੇ ਅੱਛਾ
ਹਾਂ ਉਹ ਵੀ ਸੱਚੀ ਨ ਅੱਚੀ ਹੁੰਦੀ ਹੈ ਮੰਮੀ ਨੂੰ ਵੀ
ਬਟ ਸੂਟ ਨਾ ਪਤਾ ਕੀ ਹੈ ਮਤਬ ਸਰਦੀਆਂ ਚ ਤਾਂ ਚੱਲਦਾ ਹੈ ਚਲੋ ਕੋਈ ਗੱਲ ਨਹੀਂ ਬਟ ਗਰਮੀਆਂ ਚ ਨਾ ਸਿੰਥੈਟਿਕ ਨਹੀਂ ਪਾਈ ਜਾਂਦਾ ਕੋਟਨ ਹੀ ਚਾਹੀਦਾ ਹੋਰ ਕੋਟਨ ਜਿੱਦਾਂ ਮਿਕਸ ਕੱਪੜਾ ਹੁੰਦਾ ਨਾ ਉਹ ਵੀ ਫਿਰ ਨਾ ਚੁੱਭਦਾ ਹਾਂ
ਹ ਅੱਛਾ ਮੈਂ ਇਹ ਕਹਿ ਰਹੀ ਸੀਗੀ ਨਾ ਬਈ ਤੁਸੀਂ ਆਪਣਾ ਫੋਨ ਚਾਰਜ ਕੇ ਨਹੀਂੀ ਰੱਖਦੇ
ਕਿਉਂ
ਹਾਂ ਮੈਨੂੰ ਨਾ ਵੀਡੀਓ ਵਗੈਰਾ ਲਈ ਚਾਹੀਦਾ ਹੁੰਦਾ ਤੇ ਤੁਸੀਂ ਕਦੇ ਚਾਰਜ ਹੀ ਨਹੀਂ ਕਰਕੇ ਰੱਖਦੇ ਉਹਨੂੰ
ਹੁਣ ਤੁਸੀਂ ਕੀ ਐੰਨੀ ਦੂਰੋਂ ਲੈਣਾ ਹੋਗੇ ਆਈਫੋਨ ਮੇਰਾ
ਫਿਰ ਮੈਨੂੰ ਉਹ ਆਪਣੇ ਬਿਜ਼ਨਸ ਲਈ ਚਾਹੀਦਾ ਹੁੰਦਾ ਨਾ ਮੈਂ ਕੰਮ ਖੋਲ੍ਹਿਆ ਹੋਇਆ ਅਤੇ ਹੁਣ ਵੀਡੀਓਜ਼ ਵਗੈਰਾ ਉਹਦੀ ਬਣਾਉਉਣੀਆਂ ਹੁੰਦੀਆਂ ਨਹੀਂ ਹੁਣ ਮੇਰਾ ਨਾ ਮਨ ਬਦਲ ਗਿਆ ਕਿ ਬਈ ਹਲੇੇ ਏਸੀ ਤਾਂ ਚੱਲਦੇ ਹਾਂ ਕਿਉਂਕਿ ਕਿ ਹਲੇ ਨਾ ਮੈਂ ਇੱਕ ਕੋਰਸ ਕਰਸ ਕਰਨਾ ਤੇ ਉਹਦੇ ਚ ਵੀ ਮ ਬਹੁਤ ਬਹੁਤ ਪੈਸੇ ਲੱਗ ਜਾਣਗੇ ਤਾਂ ਕਰਕੇ ਮੈਂ ਲੈ ਨੀ ਰਹੀ
ਅੱਛਾ ਨਹੀਂ ਉਹ ਮੈਂ ਇਸ ਕਰਕੇ ਨਹੀਂ ਕਰਦੀ ਉਹ ਨਾ ਮੈਂ ਵਾਪਿਸ ਕਰਾਉਣਾ
ਕੋਈ ਜਾਣਕਾਰ ਹੈ ਗਿਆ ਉਹਦੇ ਤੋਂ ਮੈਂ ਲੈਣ ਦੀ ਕੋਸ਼ਿਸ਼ ਕਰਦੀ ਹਾਂ ਪਰ ਮੇਰੀ ਪੈਨ ਲੈਣੀ ਦਿੰਦੀ ਅੱਖਾਂ ਉਹਦੀਆਂ ਰਹਿੰਦੀਆਂ ਨੇ ਨਾ ਉਹਦੇ ' ਕਿ ਨਹੀਂ ਲੈ ਮੈਂ ਆਪਣੇ ਫਰੈਂਡ ਤੋਂ ਲੈ ਕੇ ਨਹੀਂੀ ਦੇਣਾ ਆ ਕੁਛ ਵੀ
ਨਹੀਂ ਮੈਂ ਇਸ ਕਰਕੇ ਵਾਪਿਸ ਕਰਾਣਾ ਕਿਉਂਕਿ ਉਹ ਚ ਨਾ ਇੰਡੀਆ ਦਾ ਸੇਮ ਚੱਲੂਗਾ ਬਾਹਰ ਵਾਲਾ ਯੂ ਐਸ ਦਾ
ਨਹੀਂ ਨਹੀਂ ਪਰ ਤੁਸੀਂ ਮੈਨੂੰ ਵੀਡੀਓ ਬਣਾਉਣ ਵਾ
ਹਾਂ ਦੇ ਦਾਂਗੇ ਕੋਈ ਗੱਲ ਨੀ ਚਾਰਜ ਵੀ ਕਰਾਂ ਇੱਕ ਹੀ ਅਡਪਟਰ ਹੈ ਨਾ ਮੇਰੇ ਕੋਲ ਵੀ ਹਜੇ ਤੇ ਉਹੀ ਪਾਪਾ ਦਾ ਵੀ ਫੋਨ ਵੀ ਚਾਰਜ ਕਰਨਾ ਹੁੰਦਾ ਹੈ ਮੇਰਾ ਵੀ ਕਰਨਾ ਹੁੰਦਾ ਵੀ ਟਾਈਮ ਨੀ ਲੱਗਦਾ ਚਾਰਜ ਕਰਨ ਨੂੰ
ਅੱਛਾ ਅੱਛਾ ਨਹੀਂ ਤਾਂ ਫੇਿਰ ਤੁਸੀਂ ਨਹੀਂ ਨਹੀਂ ਹੁਣ ਮੈਨੂੰ ਐ ਦੱਸੋ ਨਾ ਤੁਸੀਂ ਚਾਰਜਿੰਗ ਕਦੋਂ ਲਾਉਂਗੇ ਫਿਰ ਮੈਂ ਕਦੋਂ ਲੈਣ ਆਵਾਂ
ਹਲੇੇ ਤਾਂ ਦੋ ਚਾਰ ਦਿਨ ਬਾਅਦ ਹੀ ਲਾਉਂਗੇ
ਦੋ ਚਾਰ ਦਿਨ ਨ ਨਾ ਫਿਰ ਕੀ ਕਹਿੰਦੇ ਨੇ ਮੈਂ ਇਹ ਸੋਚ ਰਹੀ ਹ ਨਾ ਕਿ ਚਲੋ ਕੱਲ ਨੂੰ ਤਾਂ ਮੇਰਾ ਪੇਪਰ ਖਤਮ ਹੋਜੇਗਾ ਤੇ ਪਰਸੋਂ ਤੁਸੀਂ ਚਾਰ ਲੱਖ ਦੇ ਦੇਣਾ ਥੋੜੀ ਦੇਰ ਵਾਸਤੇ ਦੇ ਦੋਗੇ ਨਾ ਪੱਕਾ ਹੁਣ ਮੁੱਕਰ ਨਾ ਜਾਣਾ ਹੋਰ ਸਭ ਵਧੀਆ ਹਾਂਜੀ ਹਾਂਜੀ ਤੁਹਾਨੂੰ ਵੀ ਸੋਚਣਾ ਚਾਹੀਦਾ ਨਾ ਚੱਲ ਬੰਦੇ ਦੀ ਹੈਲਪ ਤਾਂ ਹੋਈ ਜਾਂਦੀ ਹੈ ਨਾ
ਫਿਰ ਨਾ ਕਿਉਂ ਨ ਆਉਂਦਾ ਮੇਰੇ ਉਸ
ਮੈਨੂੰ ਤਾਂ ਦੱਸਿਆ ਨੀ ਤੁਸੀਂ
ਹਮ ਹੁਣ ਕਰ ਰ
ਕਰ ਰਹੇ ਹੋ ਕਿਹੜਾ ਕੰਪਿਊਟਰ ਕੋਰਸ ਕਰਿਓ ਟ ਟੈਲੀ ਦਾ ਵੈਬ ਡਿਨਗ ਦਾੁੰ ਟ ਦਾ ਵੈਬ ਡਿਗ ਦਾ
ਹਲੇ ਮੈਂ ਕਿਸੇ ਨੂੰ ਵੀ ਨੀ ਦੱਸਿਆ ਮੈਂ ਕਿਹਾ ਜਦੋਂ ਮੈਂ ਸਿੱਖ ਲੂੰਗੀ ਨਾ ਮੈਂ ਤਾਂ ਦੱਸੂਗੀ ਇਸ ਕਰਕੇ ਮੈਂ ਗ਼ਲਤੀ ਨਾਲ ਉਹ ਤੋਂ ਨਿਕਲ ਗਿਆ
ਅੱਛਾ ਅੱਛਾ ਅ ਠੀਕ ਹੈ ਗ੍ਰਫਿਕ ਡਿਜ਼ਾਇਨਿੰਗ ਹੁੰਦਾ ਇੰਰੀਅਰ ਡਿਜ਼ਾਇਨਿੰਗ ਹੁੰਦਾ ਸਬ ਕੁਛ ਹੁੰਦਾ ਇੰਨੇ ਸਾਰੇ ਡਿਜ਼ਾਇਨਿੰਗ ਦੇ ਹੁੰਦੇ ਵੈਬ ਡਿਜ਼ਾਇਨਿੰਗ ਹੁੰਦਾ ਬਹੁਤ ਕੁਛ ਨੇ ਪਥ ਟੈਲੀ ਸਭ ਕੁਛ ਹੁੰਦਾ ਹਾਂ ਮੈਂ ਕੀਤਾ ਐਡਵਾਂਸ ਐਕਸਲ ਨੂੰ ਦਾੇਰਾ ਹੋ ਸੀ ਚੰਡੀਗੜ੍ਹ ਘ
ਅੱਛਾ ਅੱਛਾ ਚਲੋ ਵਧੀਆ ਹੋਰ
ੈਂ ਪੀਤਾ ਤੇ ਮੈਂ ਕਰਗੀ ਮੇਰਾ ਖਰਚਾ ਚਾਲੀ ਹਜ਼ਾਰ
ਕੱਪੜਿਆਂ ਸਮੇਤ
ਹਾਂ ਕੱਪੜੇ ੇ ਤੀਹ ਚਾਲੀ ਹਜ਼ਾਰ ਰੁਪਇ ਆ ਜਾਏਗਾ ਉੱਧਰ ਰਹਿ ਵੀ ਔਖਾ ਬਹੁਤ
ਹਾਂ ਉਹ ਤਾਂ ਖੁੱਦ ਕ ਹੁਣ ਤੁਸੀਂ ਇਹ ਦੱਸੋ ਨਾ ਹਾਲਤ ਤੁਹਾਡੀ ਮੰਮੀ ਕਰਦੀ ਹੁੰਦੀ ਹੈ ਤੇ ਬਾਅਦ ਚ ਉਹ ਤਾਂ ਖੁਦ ਕਰਨਾ ਹੀ ਪੈਣਾ ਪੀਜੀੀ ਚੀਜ਼ਾਂਗੇ ਕੱਪੜੇ ਵੀ ਆ ਜਿੰਮੇਵਾਰੀਆਂ ਪੈਂਦੀਆਂ ਤੇ ਬੰਦੇ ਨੂੰ ਥੋੜ੍ਹੀ ਨਾ
ਨਹੀਂ ਏਦਾਂ ਤਾਂ ਮੈਂ ਨਾ ਅਮੀਨ ਅਹ ਮਤਲਬ ਹਫ਼ਤੇ ਚ ਇੱਕ ਵਾਰ ਚੱਕਰ ਲਾ ਜਿਆ ਕਰਾਂਗੇ ਇੱਦਾਂ ਤਾਂ ਡੇਡੇ ਰਹਿਡ ਸ
ਡੇ ਵਾਪਸੀ ਇੱਕ ਰਾਤ ਰਹਿ ਹੋਰ ਕੀ ਚਾਹੀਦਾ ਬੰਦੇ ਨੂੰ ਹੋਰ ਦੱਸੋ
ਤਾਂ ਸਭ ਠੀਕ ਹੈ ਬਸ
ਚਲੋ ਵਧੀਆ ਹੀ ਹੋਣਾ ਚਾਹੀਦਾ ਚਲੋ ਮੈਂ ਤੁਾਨੂੰ ਕੁ ਕਰਨੀ ਆ ਦੋ ਮਿੰਟ
ਠੀਕ ਹੈ ਠੀਕ ਹੈ ਚਲ
ਹਾਂਜੀ